ਜੀ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 ਹੋਰ ਸੁਣਾਓ? ਸਤਿ ਸ੍ਰੀ ਅਕਾਲ ਹੋਰ ਠੀਕ ਓ? ਹਾਂ ਬੱਸ ਵੇਹਲੇ। ਬਸ ਫ੍ਰੀ ਤੁਹਾਨੂੰ ਪਤਾ ਘਰ ਦੇ ਈ ਕੰਮ ਬਸ ਆਈ ਨੀ ਮੁੱਕਦੇ ਸਾਰਾ ਦਿਨ।
ਹਾਂਜੀ ਹਾਂਜੀ ਤੇ ਤੁਸੀਂ ਨਾਲ ਹਾਂਜੀ ਤੁਸੀਂ ਨਾਲ ਚੱਲਣਾ ਮੈਂ ਮੇਰੇ ਨਾਲ ਚੱਲੋਗੇ?
ਕਿੱਥੇ ਜਾਣਾ?
ਏ ਆਪਾਂ ਅ ਇੱਥੇ ਨਾ ਸਿਲਾਈ ਸਿਖਾਂਦੇ ਆ ਤੇ ਸਰਕਾਰੀ ਐ। ਤੇ ਸਰਟੀਫਿਕੇਟ ਵੀ ਮਿਲਦਾ ਹਾਂਜੀ। ਪਹਿਲੇ ਤੋਂ ਮੈਂ ਸਿੱਖੀ ਆ ਥੋੜ੍ਹੀ ਹਾਂਜੀ ਹਾਂਜੀ ਥੋੜ੍ਹੀ ਸਿੱਖੀ ਐ ਮੈਂ ਤੇ ਹੁਣ ਹੱਥ ਸਾਫ਼ ਓਹ ਨੀ ਐ ਹੈ ਜ਼ਿਆਦਾ ਨਾ
ਅੱਛਾ ਠੀਕ ਆ ਜੀ ਮੇਰੇ ਮੈਨੂੰ ਵੀ ਥੋੜੀ ਤੇ ਆਂਦੀ ਮੈਂ ਵੀ ਥੋੜੀ ਦਸ ਪੰਦਰਾਂ ਦਿਨ ਲਗਾਏ ਸੀਗੇ ਮੈਂ ਸਰਕਾਰੀ ਚ ਫਿਰ ਫਿਰ ਜੇ ਘਰ ਚ ਕੋਈ ਪ੍ਰੋਬਲਮ ਹੋ ਗਈ ਫਿਰ ਮੈਂ ਲਗਾਏ ਨੀ। ਮੈਨੂੰ ਵੀ ਤੁਹਾਡੇ ਵਾਂਗ ਥੋੜ੍ਹੀ ਬਹੁਤੀ ਆਂਦੀ ਆ ਥੋੜਾ ਬਹੁਤਾ ਠੀਕ ਵਗੈਰਾ ਕਰ ਲਈ ਦਾ ਹਾਂ ਕੋਈ ਗੱਲ ਨੀ ਤੁਸੀਂ ਪਤਾ ਕਰ ਲਿਓ ਹਾਂਜੀ ਹਾਂਜੀ। ਆਪਾਂ ਕਰ ਲਾਂਗੇ ਇਕੱਠੇ ਸਗੋਂ ਵਧੀਆ ਹੈਲਪ ਹੋ ਜਾਂਦੀ ਆ ਇੱਕ ਦੂਜੇ ਦੀ।
ਹਾਂਜੀ -ਹਾਂਜੀ ਤੇ ਵਧੀਆ ਨਾ ਸਰ ਕਾਹਲੀ ਵੀ ਹੈ ਤੇ, ਸਰਟੀਫਿਕੇਟ ਵੀ ਮਿਲ ਜੂਗਾ ਸਾਨੂੰ ਹੁਣ
ਹਾਂ, ਵਧੀਆ -ਵਧੀਆ ਸਹੀ ਗੱਲ ਸਰਟੀਫਿਕੇਟ ਮਿਲ ਜਾਉਗਾ ਏਦਾਂ ਤਾਂ ਆਪਾਂ ਪ੍ਰਾਈਵੇਟ ਤਾਂ ਕੁੱਛ ਨੀ ਏਦਾਂ
ਹਾਂਜੀ, ਪ੍ਰਾਈਵੇਟ ਚ ਜਿਆਦਾ ਲੈਂਦੇ ਆ, ਪੈਸੇ ਵੀ ਹਾਂਜੀ, ਪੈਸੇ ਵੀ ਜ਼ਿਆਦਾ ਲੈਂਦੇ ਆ ਤੇ ਅ ਵ ਤੇ, ਸਰਕਾਰ ਚ ਕੀ ਹੈ ਕਿ, ਸਰਟੀਫਿਕੇਟ ਮਿਲ ਜਾਂਦਾ ਸਾਨੂੰ ਹਨਾ
ਹਾਂਜੀ- ਹਾਂਜੀ ਸਰ ਸਹੀ ਗੱਲ ਆ ਵਧੀਆ ਵਾ, ਅੱਗੇ ਕੰਮ ਆਇਆ ਜਾਂਦਾ ਵੇ ਸ ਸਿੱਖਿਆ ਹੁੰਦਾ ਆਪਾਂ, ਕਿਸੇ ਹੋਰ ਨੂੰ ਵੀ ਸਿਖਾ ਵੀ ਸਿੱਖਿਆ ਸਰਕਾਰੀ ਤੇ ਸਰਟੀਫਿਕੇਟ-ਸਰਟੀਫਕੇਟ ਦੀ ਵੇਲੀਓ ਹੁੰਦੀ ਆ ਹਾਂਜੀ ਹਾਂਜੀ, ਕੀ -ਕੀ ਬਣਾ ਲੈਣੇ, ਓਦਾਂ ਤੁਸੀਂ ਕਰ ਲ ਕੱਢ ਡਰਿਕ ਵਗੈਰਾ, ਕਰ ਲੈਂਦੇ ਔ
ਹਾਂਜੀ, ਮੈਂ ਜਿਵੇਂ ਸੀਂ, ਹਾਂਜੀ, ਸਿੰਪਲ ਸੂਟ ਤੋਂ ਬਣਾ ਲੈਂਦੀ ਆ, ਤੇ ਨਾ ਸਭ ਜ ਦਾ ਹੱਥ ਮੇਰੇ, ਸਫਾਈ ਨਹੀਂੀ ਹੁੰਦੀ ਮੇਰੇ ਚੰਗੀ ਤਰ੍ਹਾਂ, ਹਾਂਜੀ- ਹਾਂਜੀ ਚੰਗੀ ਤਰ੍ਹਾਂ, ਨਹੀਂ ਹੁੰਦੇ ਜਿਵੇਂ ਵਧੀਆ ਨਾਲ ਜਿਵੇਂ, ਫਿਨਿਜਿੰਗ ਹੁੰਦੀ ਨਾ ਫ ਫਨੀਸ਼ਿੰਗ ਹੁੰਦੀ ਹੈ, ਉਹ ਨੀ ਹੈ ਹਾਂਜੀ
ਹਾਂ, ਉਹ ਫੇਰ ਪਤਾ ਕਿ, ਜੇ ਆਪਾਂ ਕੰਮ ਕਰਦੇ ਰਹੀਏ ਨਾ ਤੇ, ਫਿਨਿਸ਼ਿੰਗ ਆ ਜਾਂਦੀ ਹੈ ਕਦੇ- ਕਦੇ ਕਰੀਏ ਇੰਨਾ ਡਰ ਜਿਹਾ ਲੱਗ ਰਹਿੰਦਾ, ਵੀ ਗ਼ਲਤ ਨਾ ਹੋ ਜਾਏ ਗ਼ਲਤ ਨਾ ਹੋ ਜੇ ਤੁਸੀਂ ਪਤਾ, ਕਿਵੇ ਕਰਿਆ ਕਰੋ ਪਹਿਲਾਂ ਨਾ ਆਪਣੇ ਕੋਈ ਸੂਟ, ਕੋਈ ਨੋਰਮਲ ਜੇ ਕੱਪੜਾ ਲਓ, ਜਿਹੜਾ ਸੰਥੈਟਿਕ ਨਾ ਹੋਵੇ ਹਲਕਾ ਕੋਟਨ ਹੋਵੇ, ਜਿਹੜਾ ਜ਼ਿਆਦਾ ਸਿਰ ਤਿਲਕਦਾ ਨਾ ਹੋਵੇ, ਬਸ ਆਂਟੀ ਜੀ ਸਿਲਾਈ ਕਰਦੇ ਨਾ, ਉਹ ਮਸ਼ੀਨ ਤੇ ਟਕੇ ਉਹ ਵਾਲਾ, ਕੱਪੜਾ ਲੈ ਕੇ ਪਹਿਲਾ ਕਰਿਆ ਕਰੋ, ਆਪਣੇ ਸੂਟ ਸੀ ਕਿ ਦੇਖਿਆ ਕਰੋ, ਉਹ ਤੇ ਬੰਦਾ ਥੋੜਾ ਖ਼ਰਾਬ, ਵੀ ਹੋਜੂਗਾ ਹਾਂਜੀ
ਪਤਾ ਕਰਦੀ ਹ ਮੈਂ ਸਿਲਾਈ ਚ, ਤੇ ਮੈਂ ਸੋਚਿਆ ਮੈਂ ਕਿ ਉਨੂੰ ਨਾਲ ਲੈ ਕੇ ਚੱਲਾਂ, ਆਪਾਂ ਦੋ ਜਣਾ ਦਾ ਸਾਥ ਹੋ ਜਾਂਦਾ ਨਾ ਤੇ ਅਕੇਲੇ ਜਾਂਦੇ ਹੋਏ, ਅਜੀਬ ਜਿਹਾ ਲੱਗਦਾ ਹੈ ਨਾ ਦੂਰ
ਸਹੀ ਗੱਲ ਆ, ਨਾ ਪਤਾ ਜੇ ਕੁੱਛ ਨਾ, ਵੀ ਅਗਲੇ ਨੇ ਪੁੱਛ ਲਈ ਦਾ ਵੀ, ਬੰਦਾ ਚਲ ਤੁਹਾਨੂੰ ਸਮਝ ਨਈ ਆ ਤੁਸੀਂ ਦੱਸ ਦੋ ਨਾ ਇਕੱਠੇ ਹੀ ਕੰਮ, ਹਾਂਜੀ- ਹਾਂਜੀ ਵਧੀਆ ਗੱਲ, ਨਹੀਂ -ਨਹੀਂ ਕੋਈ ਗੱਲ ਨਈ ਜਰੂਰ ਜ਼ਰੂਰ- ਜ਼ਰੂਰ ਚੱਲਾਂਗੇ, ਹਾਂਜੀ।
ਅ, ਵਧੀਆ ਨਾ ਤੇ ਆਪ ਸਾਨੂੰ ਆ ਜੂਗਾ, ਤੇ ਵਧੀਆ ਆਪਣੇ ਕੱਪੜੇ ਆਪ ਸੀ ਲਾਂਗੇ ਹਨ ਤੇ, ਇਨੀ ਸਿਲਾਈ ਵੀ ਹਾਂਜੀ
ਬਹੁਤ ਜਿਆਦਾ, ਬੁਟੀਕਾ ਇੰਨੇ ਪੈਸੇ ਸਿੰਪਲ ਸੂਟਾਂ ਦੇ ਚ ਪੰਜ -ਪੰਜ ਸੌ ਚਾਰ -ਚਾਰ ਸੌ ਸਿਲਾਈ ਹੈ ਕੋਈ ਬੰਦਾ, ਘਰੇ ਸੀ ਲੈਂਦਾ ਆਪਣੇ ਮਰਜ਼ ਜਿਦਾ ਜਿੱਦਾਂ ਮਰਜ਼ੀ ਡਿਜ਼ਾਇਨ, ਹੋਰ ਸਿੰਪਲ ਦੇ- ਦੇ ਡਿਜ਼ਾਇਨਾਂ ਦੇ, ਅਲੱਗ ਪੈਸੇ ਆ ਮਾੜੀ ਜਿਹੀ ਪਾਈਪਿੰਗ ਲਾਗਾਣੀ ਉਹਦੇ ਦ ਲੱਗ, ਮਾੜਾ ਜਿਹਾ ਸਟੋਨ ਦੋ ਤਿੰਨ ਬਟ ਬਟਨ ਲਗਾ ਲਉਗੇ, ਪੈਂਟ ਬਣਾ ਲਉ, ਪਲਾਜ਼ੋ, ਉਹ ਅਲੱਗ ਸਾਰਿਆਂ ਦੇ ਹਰ ਚੀਜ਼ ਦੇ ਅਲੱਗ- ਅਲੱਗ ਰੇਟ ਰੱਖ ਖਿਆਨਾਂ ਨਈ
ਹਾਂਜੀ -ਹਾਂਜੀ ਤੇ ਹ ਉਹੀ ਕਹਿੰਦੀ ਸੀ, ਮੈਂ ਨਈ ਮੈਂ ਵਧੀਆ, ਨਾਲ ਆਪਣੇ ਹੱਥ ਦਾ, ਹੁਨਰ ਹੋ ਦੰਦਾਂ ਦੇਖੋ ਤੇ ਕਦੇ ਵੀ ਜੀ ਦਾ ਅ ਮ ਇਹ ਇੰਜ ਦਾ ਟਾਈਮ, ਆ ਜਾਂਦਾ ਤੇ ਕੁਛ ਨੀ ਹੁੰਦਾ ਤੇ ਸਾਨੂੰ ਕੁੱਝ ਆਉਂਦਾ ਹੈ, ਤੇ ਉਹ ਖੋਲ ਕੇ ਅਸੀਂ ਬੈਠ ਜਾਈਏ, ਹਨਾ ਕਿਤੇ ਵੀ ਤੇ ਕੰਮ ਕਰ ਲਈਏ ਆਪਣਾ ਆਪ ਆਪਣੇ ਹਾਰ ਦਾ ਹੁਨਰ ਕਿੱਤੇ ਵੀ ਚੱਲ ਸਕਦਾ ਹਨਾ, ਜੇ ਆਪਾਂ ਨੂੰ ਕੁੱਝ ਕੰਮ ਹੀ ਨੀ ਆਊਗਾ ਤੇ ਕਿਥ ਤੇ ਕੀ ਕਰਾਂਗੇ ਆਪਾਂ ਹਨਾ?
ਸਹੀ ਗੱਲ ਆਪਾਂ ਬੰਦਾ ਘਰੇ ਬੈਠ ਕੇ ਬੰਦਾ ਬਾਰ ਜਾਣ ਦੀ ਲੋੜ ਨੀ, ਘਰੇ ਬੈਠ ਕੇ ਪ ਸਲਾਈ ਸਿਖ ਸਲ ਸ ਸਿਖਾ ਸਕਦੇ ਆ ਕਿਸੇ ਨੂੰ ਸੂਟ ਸ ਸਿਲ ਸਕਦੇ ਆ, ਆਪਣੇ ਚਾਰ ਪੈਸੇ ਆਦੇ ਆ ਆਪਣੇ ਕੋਲ
ਹਾਂਜੀ-ਹਾਂਜੀ।
ਚਲੋ ਵਧੀਆ ਗੱਲ
ਥੋੜਾ ਬੋਟਾਂ ਤੋਂ ਆਂਦਾ ਈ ਏ ਮੈਨੂੰ, ਹਾਂਜੀ ਥੋੜਾ ਬੋਤਾ ਬੋ ਆਦਾ ਐ ਤੇ ਮੈਂ ਹੁਣ ਸੋਚਦੀ ਪਈ ਸੀ ਮੈਂ ਜਿਦਾਂ ਫੈਸ਼ਨਨਨ ਓ ਵਾਲੇ ਜਿੱਦਾਂ ਕੱਪੜੇ ਹੁੰਦੇ ਐ। ਜਿਵੇਂ ਲਹਿੰਗਾ ਬਣਾ ਲਈਏ ਤੇ ਪਲਾਜ਼ੋ ਬਣਾਈ ਲਈਏ
ਹਾਂਜੀ-ਹਾਂਜੀ, ਨਈ ਹਾਂ ਡਿਜ਼ਾਇਨਰ ਕੱਪੜੇ ਵੀ ਥੋੜੇ ਬੋਤੇ ਹਾਂਜੀ ਡਿਜ਼ਾਇਨਰ ਵੀ ਥੋੜ੍ਹਾ ਆਣਾ ਚਾਹੀਦਾ ਵਧੀਆ ਸਹੀ ਗੱਲ
ਹਾਂਜੀ-ਹਾਂਜੀ ਤੇ ਹੁਣ ਤੇ ਬੋਤ ਸੋਹਣੇ ਸੋਹਣੇ ਡਿਜ਼ਾਇਨ ਚੱਲੇ ਹੋਏ ਆ ਨਾ ਤੇ ਮੈਂ ਓਹੀ ਸੋਚ ਮੈਂ ਕਿਹਾ ਮੈਂ ਆ ਵੀ ਸਿੱਖਾਂਗੀ ਤੇ ਨਾਲ ਅ ਤਾਂ ਹਾਰ ਹਾਥ ਦਾ ਹੁਨਰ ਹੋ ਜਾਂਦਾ ਐ।
ਹਾਂਜੀ-ਹਾਂਜੀ ਨਈ ਸਹੀ ਗੱਲ ਆ। ਸਿੱਖਣਾ ਚਾਹੀਦਾ ਜ਼ਰੂਰ, ਹਾਂਜੀ।
ਤੋ ਆਂਦਾ ਹੋਗਾ ਤੁਆਨੂੰ ਵੀ ਆਂਦਾ ਐ ਕਿ ਨੀ ਆਂਦਾ ਤੁਹਾਨੂੰ
ਮੈਨੂੰ ਵੀ ਬਸ ਆ ਸਿੰਪਲ ਤੁਹਾਨੂੰ ਦੱਸੋ ਸਿੰਪਲ ਆਦੀ ਹੈ ਜੇ। ਡਿਜ਼ਾਇਨ ਡੁਜਾਇ ਆਪਣੇ ਬਣਾ ਲਈ ਦੇ ਥੋੜੇ ਬੋਤੇ ਮਾੜਾ ਮਿਸਟੇਕ ਹੋ ਜਾਂਦੀ ਐ।
ਅੱਛਾ-ਅੱਛਾ ਰੱਖ ਦਿਓ ਤੁਸੀਂ ਘਰ ਚ ਮਸ਼ੀਨ
ਹਾਂਜੀ-ਹਾਂਜੀ, ਹਾਂਜੀ-ਹਾਂਜੀ ਸਲਵਾਰਾਂ ਵਗੈਰਾ ਬਣਾ ਲੈਂਦੀਆਂ ਮਤਲਬ
ਅੱਛਾ ਸ਼ਲਵਾਰਾਂ ਬਣਾ ਲੈਂਦੇ ਤੁਸੀਂ
ਹਾਂਜੀ-ਹਾਂਜੀ ਸਟੂ ਸੂਟ ਵੀ ਆਪਣੇ ਕਲ ਅੱਛਾ ਨ, ਅੱਜ-ਕੱਲ ਸਲਵਾਰਾਂ ਦੇ ਤਾਂ ਬੋਤ ਜ਼ਆਦਾ ਟਰੈਂਡ ਆਏ ਨਵੇਂ-ਨਵੇਂ।
ਹਾਂਜੀ-ਹਾਂਜੀ। ਜਿਵੇਂ ਆਪਾਂ ਪਟਿਆਲੇ ਸਲਵਾਰ ਹੋ ਗਈ ਹੈ ਨਾ ਤੇ ਓ ਹੁਣ ਖੁਲੀ-ਖੁਲੀ ਵੀ ਜਿ ਚੱਲ ਰਹੀ ਐ ਹੈਨਾ ਜਿੱਥੇ ਓ ਬਣਦੀਆਂ ਹੁਣ ਫਰਸੀ ਹਾਂਜੀ-ਹਾਂਜੀ ਫਰਸੀ ਸਲਵਾਰ ਚਲ ਰਹੀਆਂ ਹਾਂਜੀ।
ਹਾਂਜੀ ਹਾਂਜੀ ਅੱਜ ਕਲ ਓਦਾ ਜ਼ਆਦਾ ਕਰੇਜ਼ ਆਯਾ ਹੋਯਾ ਵਾ ਪਤਾ ਕੀ ਇਹ ਰਿਵਾਜ਼ ਨਾ ਮੁੜ-ਮੁੜ ਕੇ ਆਦੇ ਏ ਵੀ ਸਾਰੇ ਏਹੀ ਰਿਵਾਜ਼ ਜੇੜੇ ਪੁਰਾਣੇ ਪੈਲਾ ਦੇਖ ਹੋ ਤੁਸੀਂ ਕਿ ਮੂਵੀਜ਼ ਵਗੈਰਾ ਏਹੀ ਸਾਰ ਚੱਲਦੀਆਂ ਹੋਈਆਂ ਓਹੀ ਟਰੈਂਡ ਸਾਰਾ ਮੁੜ-ਮੁੜ ਕੇ ਆਦਾ ਵਾ ਫੈਸ਼ਨ ਨਾ ਰਿਪੀਟ ਹੁੰਦਾ ਰੇਨਦਾ ਵਾ। ਹਾਂਜੀ ਪਲਾਜ਼ੋ ਹਾਂਜੀ-ਹਾਂਜੀ ਪੈਲਾ ਚੱਲਦੇ ਸੀ ਓਹੀ ਟਰੈਂਡ ਆਯਦਾ ਜਾਂਦਾ ਪਾ। ਜਿੱਦਾਂ ਕੇਦੇ ਨੀ ਇਤਿਹਾਸ ਇਤਿਹਾਸ ਆਪਣੇ ਆਪ ਨੂੰ ਦੁਹਰਾਦਾ, ਇਸ ਤਰਾਂ ਹੀ ਸਾਰਾ ਟਰੈਂਡ ਵਾਏ ਚਲੇ ਜਾਂਦਾ ਵਾ ਫੇਰ ਆ ਜਾਂਦਾ ਫੈਸ਼ਨ ਓਹੀ ਹਾਂਜੀ-ਹਾਂਜੀ ਦੇਖ ਕੀ ਤੁਸੀਂ ਜਿ ਜੈਂਟਸ ਨੇ ਪ੍ਰਿੰਟਡ ਸ਼ਰਟਾਂ ਪਾਈਆਂ ਹੁੰਆਂ ਵਾ ਪ੍ਰਿੰਟਡ ਪੇਲਾ ਕੋਈ ਪਾਦੇ ਸੀਗੇ ਲਾਈਨਾਂ ਵਾਲੀ ਜੇ ਚੈੱਕ ਮਾਂਦੇ ਸੀ ਹੁਣ ਇਹ ਸਾਰਾ ਫੈਸ਼ਨ ਓ ਪਰਾਣਾ ਹੀ ਆ ਜਾਂਦਾ ਵਾ ਪੈਲਾ ਹੁਨ
ਹਾਂਜੀ ਤੇ ਹੁਣ ਤਾਂ ਮੁੰਡੇ ਵੀ ਦੇਖੋ ਅ ਕਿੱਦਾਂ ਪਾਦੇ ਏ ਤੇ ਜਿਵੇਂ ਛੋਟੇ-ਛੋਟੇ ਬ ਬੂਟੀਆਂ ਵਾਲੇ ਉਹ ਨਹੀਂ ਹੁੰਦੇ ਫੂਲ ਜੇ ਹੁੰਦੇ ਆ ਅਹ ਸਲਟਾਂ ਤੇ ਉਹ ਪਾਉਂਦੇ ਹਨਾ
ਹਾਂਜੀ ਹਾਂਜੀ ਹਾਂਜੀ ਸਹੀ ਗੱਲ ਹਾਂਜੀ ਹਾਂਜੀ ਸਹੀ ਤੁਸੀਂ ਦੇਖਿਓ ਫੋਟੋਆਂ ਚ ਕਿਸੇ ਪੁਰਾਣੀ ਫਿਲਮ ਚ, ਉਹ ਦੇਖੀ ਜਿਹੜੇ ਆਪਾਂ ਸਲਵਾਰ ਦੀ ਗੱਲ ਕਰਦੇ ਫਰਸ਼ੀ ਸਲਵਾਰ ਉਹ ਪਾਈਆਂ ਹੁੰਦੀਆਂ ਵਾ ਉੱਚੀ ਜ ਕਮੀਜ਼ ਸ਼ਰਟਾਂ ਤੇ ਏਧਰ ਲੰਬੀ ਸਲਵਾਰ ਪਹ ਚੌੜੇ ਪੌਂਚੇ। ਉਹਨਾਂ ਨੇ ਇਹਨਾਂ ਨਾਮ ਦੇਤਾ ਫਰਸ਼ੀ ਸਲਵਾਰ ਦਾ ਹਾਂਜੀ ਮਤਲਬ ਚੌੜੇ ਪੌਂਚੇ ਪਟਿਆਲਾ ਸਲਵਾਰ ਚੱਲਦੀ। ਧੋਤੀ ਸਲਵਾਰ ਕਿੰਨੇ ਤਰ੍ਹਾਂ ਦਾ ਟ੍ਰੈਂਡ ਹੈ। ਹਾਂਜੀ, ਹਾਂਜੀ। ਤੇ ਚੱਲ ਫੈਸ਼ਨ ਦੇ ਨਾਲ ਚੱਲਣਾ ਚਾਹੀਦਾ, ਟਾਈਮ ਦੇ ਨਾਲ ਨਾਲ ਬਦਲਣਾ ਵੀ
ਬਿਲਕੁਲ, ਬਿਲਕੁਲ ਹੁਣ ਤੇ ਪਤਾ ਨੀ ਅੱਗੇ ਅਗ। ਅਹ ਅੱਗੇ ਅੱਗੇ ਪਤਾ ਨੀ ਕੀ ਕੀ ਆਏਗਾ, ਹੁਣ ਪਤਾ ਨੀ। ਕਿਹੜਾ ਕਿਹੜਾ ਫੈਸ਼ਨ ਆਊਗਾ, ਤੇ ਉਹ ਪੈਣ ਅ ਮਨ ਕਰਦਾ।
ਸਹੀ ਆ ਹਾਂਜੀ
ਜਿੱਦਾਂ ਲੋਕੀ ਪਾਉਂਦੇ ਫਿਰ ਓਦਾਂ ਹੀ ਮਨ ਕਰਦਾ ਹੈਂ ਅਸੀਂ ਵੀ ਪਾਉਣਾ ਹੈ ਜਈ।
ਸਹੀ ਗੱਲ ਆ ਪਤਾ ਕੀ ਦੇਖ ਕੇ ਮਨ ਕਰਦੇ ਸੀ ਵੀ ਕਿਸੇ ਨੇ ਆਹ ਰਵਾਜ਼ ਆਪਾਂ ਵੀ ਟਰਾਈ ਕਰੀਏ। ਠੀਕ ਹੈ ਨੀ ਵਧੀਆ ਲੱਗਦਾ ਵਾ ਪਤਾ ਕੀ ਚੱਲਣਾ ਪੈਂਦਾ। ਜਮਾਨੇ ਦੇ ਨਾਲ ਨਾਲ ਚੱਲਣਾ ਪੈਂਦਾ ਵਾ। ਠੀਕ ਹੈ ਨਾ। ਹੂੰ
ਤੇ ਆਪਾਂ ਸੁਬਾਹ ਨੂੰ ਹਾਂਜੀ ਜਿਵੇਂ ਕੰਮ ਕੁਮ ਕਰਕੇ। ਆਪਾਂ ਦਸ ਵਜੇ ਤੇ ਹਨਾ ਅ ਚੱਲੇਗੇ। ਇੱਕ ਘੰਟਾ ਲੱਗਦੀ ਹੈ, ਕਲਾਸ ਹਨਾ। ਤੇ, ਆਪਾਂ ਹੁਣ। ਦੋਨੋ ਚੱਲਾਂਗੇ ਹਨਾ, ਉੱਥੇ ਜਾ ਕੇ ਆਵਾਂਗੇ ਤੇ ਦੇਖੇਗੇ। ਕੀ ਹਿਸਾਬ ਹੈ, ਉਹਦਾ ਉਹਨਾਂ ਦਾ ਤੇ ਕੀ ਕਿੱਦਾਂ ਸਿਖਾਉਂਦੇ ਆ ਹੈਨਾ।
ਨੇੜੇ ਹੈ ਨਾ ਇਹ ਸੈਂਟਰ
ਹਾਂਜੀ ਹਾਂਜੀ, ਹਾਂਜੀ, ਹਾਂਜੀ ਨੇੜੇ ਹੀ ਹੈ। ਤੇ ਮੈਂ ਕਿਹਾ ਚਲੋ। ਤੁਹਾਨੂੰ ਵੀ ਨਾਲ ਲੈ ਕੇ ਚੱਲਾਂਗੀ ਮੈਂ ਅਕੇਲੇ ਤਾਂ ਮੰਨ ਜਾ ਨਹੀਂ ਕਰਦਾ।
ਹਾਂਜੀ ਹਾਂਜੀ ਸਹੀ ਗੱਲ ਕਿਸੇ ਦੇ ਕਰਕੇ। ਆਪਾਂ ਵੀ ਜਲਦੀ ਰੈਡੀ ਹੁੰਦੇ ਵੀ, ਕਿਸੇ ਨੇ ਆਪਾਂ ਜਾਣਾ ਨਾਲ ਉਹਨਾਂ ਨਾਲ। ਜਲਦੀ ਜਲਦੀ ਚੱਲੀਏ ਹਾਂ, ਕੰਮ ਹੋ ਜਾਂਦਾ ਨੇ।
ਹਾਂਜੀ। ਤੇ ਵਧੀਆ ਫਿਰ ਆਪਾਂ ਨਾ ਏਦਾਂ ਕਰੇਗੇ, ਜਬ ਸਿੱਖ ਜੋ ਗਏ ਨਾ ਤੇ ਆਪਾਂ। ਆਪ ਦਾ ਹੀ ਕਰੇਗੀਆਂ ਫਿਰ
ਸਹੀ ਗੱਲ ਆ ਆਹ ਬੰਦਾ ਪਤਾ ਕਿ, ਪਾਰਟਨਰਸ਼ਿਪ ਚ ਵੀ ਬੰਦਾ ਕੰਮ ਕਰ ਲੇ ਵਧੀਆ ਵ। ਇਕ ਨੇ ਕਟਿੰਗ ਕਰਤੀ ਇੱਕ ਨੇ ਸਿਲਾਈ ਕਰ ਦਿੱਤੀ। ਠੀਕ ਹੈ ਕਿ ਨਹੀਂ ਕਿਸੇ ਡੀਲ ਕਰ ਲਈ, ਵੀ ਕਸਟਮਰ ਆ ਗਏ ਟਰੈਂਡ ਕਰ ਲਿਆ ਏਦਾਂ ਰਲ ਕੇ ਕੰਮ ਵੰਡਿਆ ਜਾਂਦਾ ਨਾਲੇ ਨਾ। ਮਤਲਬ ਬਰਡਨ ਨਹੀਂ ਹੁੰਦਾ, ਦਿਮਾਗ ਤੇ ਬੋਝ ਨਹੀਂ ਹੁੰਦਾ ਕਿਸੇ ਤੇ ਪੈਂਦਾ। ਵੀ ਫਿਰ ਮੈਂ ਕੱਲੇ ਜਾਣੇ ਨੀ ਕਰਨਾ, ਆਹ ਵੀ ਕਰਨਾ, ਆਹ ਵੀ ਪਿਆ ਇਹ ਵੀ ਔਖਾ ਹੋ ਜਾਂਦਾ ਵਾ।
ਹਾਂਜੀ ਜੇ ਮੈਨੂੰ ਨੀ ਆਉਂਦਾ ਤਾਂ ਹਾਂਜੀ ਜੇ ਮੈਨੂੰ ਨੀ ਆਉਂਦਾ ਮੈਂ ਤੁਹਾਡੇ ਪੁੱਛ ਸਕਦੇ ਆ, ਜੇ ਤੁਹਾਨੂੰ ਨੀ ਆਉਂਦਾ ਤੁਸੀਂ ਮੇਰੇ ਤੋਂ ਪੂਛ ਸਕਦੇ। ਤੇ ਆਈ ਹੁੰਦਾ ਸਾਥ ਤੇ ਹਾਂਜੀ।
ਹਾਂਜੀ ਹੋਰ ਵੀ ਇੱਕ ਦੂਜੇ ਤੋਂ ਪੁੱਛ ਕੇ ਬੰਦਾ ਕਰ ਲੈਂਦਾ ਵਾ।
ਹਾਂਜੀ ਕਰ ਲੈਂਦਾ ਹਾਂਜੀ ਤੇ ਵਧੀਆ ਹੈ ਸਿਲਾਈ ਦਾ ਕੰਮ ਨਾ। ਤੇ ਘਰ ਘਰੇ ਬੈਠ ਕੇ ਵੀ ਕੀ ਕਰਨਾ ਅਸੀਂ ਵਿਹਲੇ ਰਹਿੰਦੇ ਹਾਂ ਅਸੀਂ ਘਰ ਜੇ ਨਾ ਹਨਾ ਤੇ ਟਾਈਮ
ਤੇ ਨਾ ਆਪਣਾ ਬੰਦਾ
ਹ
ਹਾਂਜੀ, ਕਿੰਨੇ ਪੈਸੇ ਅੱਠ-ਨੌ ਸੌ ਰੁਪਏ ਬਣ ਜਾਂਦਾ ਸਿੰਪਲ ਸੂਟ ਵੀ ਬਣਾਈਏ।
ਬਣ ਜਾਂਦਾ ਹਾਂ ਤੇ ਹੁਣ ਅਗੇ ਦੇ ਸੀਜਨ ਚੱਲੂਗਾਈ ਏ ਇਹਨਾਂ ਦਾ ਵੀ ਹਨਾ।
ਹਾਂ ਹ ਹੁਣ ਬਸ ਰੱਖੜੀ ਹੈਗੀ ਇਸੇ ਤਾਂ ਸੂਟਾਂ ਦੇ ਕੰਮ ਸਟਿਚਿੰਗ ਦਾ ਕੰਮ ਹੀ ਹੁਣ। ਲੇਡੀਜ਼ ਨੇ ਸੂਟੇ ਹੀ ਸੂਟ ਹੀ ਲੈਣੇ ਹੁਣ। ਤੀਜ, ਸਾਵਣ, ਰੱਖੜੀ ਹਾਂਜੀ-ਹਾਂਜੀ ਤੀਜ ਸਾਣ ਦਾ ਤਿਉਹਾਰ ਆ ਰਿਹਾ ਹਾਂਜੀ।
ਸਹੀ ਗੱਲ ਹੈ, ਸਾਨੂੰ ਵੀ ਆਜੋਗਾ ਤੇ ਐਸੀ ਵੀ ਸੀ ਅਹ ਸਿੱਖ ਕੇ ਤੇ ਆਪਾਂ ਨੂੰ ਆਪਾਂ ਵੀ ਬਣਾਇਆ ਕਰੀਏ, ਲੋਕਾਂ ਓਦਾਂ ਵੀ ਵਲ ਘਰ-ਘਰ ਘਰਵਾਲੇ ਨਾਲ ਬ ਬਣਾ ਦਿੰਦੇ ਹਾਂਜੀ। ਸੱਸ ਦਾ, ਨਨ ਦਾ ਤੇ
ਸਹੀ ਗੱਲ ਹੈ, ਕਿਸੇ ਤੇ ਡਿਪੈਂਡ ਨੀ ਰਹਿੰਦਾ। ਆਪਾਂ ਨੂੰ ਕਹਿਣਾ ਨੀ ਪਉਗਾ ਤੁਸੀਂ ਬਣਾ ਕੇ ਆਪਾਂ ਬਣਾ ਕੇ ਪਾ ਕੇ ਦਿਖਾਵਾਂਗੇ ਅਸੀ ਇਹ ਪਾਇਆ ਸਾਨੂੰ ਫੋਲੋ ਕਰਨਗੇ ਫੇਰ। ਵੀ ਇਹਨਾਂ ਨੇ ਵਧੀਆ ਬਣਾਇਆ ਵ ਉਹਦਾ ਟਰੈਂਡ ਪਵਾਈਏ ਸਾਨੂੰ ਫੋਲੋ ਕਰਨਗੇ ਫਿਰ ਠੀਕ ਹੈ ਨਾ ਵਧੀਆ ਗੱਲ। ਠੀਕ ਹੈ ਜੀ ਜਿਹੜੇ ਕਹਿੰਦੇ ਕੱਲ ਸਾਨੂੰ ਫੋਲੋ ਕਰਦੇ ਹੁਣ ਅਸੀਂ ਇਹਨਾਂ ਨੂੰ ਫੋਲੋ ਕਰਨਾ ਪੈਣਾ।
ਹਾਂਜੀ, ਐ ਫ ਤੁਸੀਂ ਇਹੀ ਕਹਿਣਾ ਆਪ ਦਾ ਬਣਾਣਦੀ ਦਿੰਦੀ ਹੈ ਸਾਡਾ ਨੀ ਬਣਾਦੀ।
ਹਾਂ ਕਈ ਇਹੀ ਗੱਲ ਕਹਿੰ ਦਿੰਦੇ ਆਪਣਾ ਸਹੀ ਬਣਾ ਲੈਂਦੇ ਆ ਦੂਸਰੇ ਦਾ ਨਈ ਸਹੀ ਬਣਾ ਪਾਂਦੀ ਠੀਕ ਹੈ ਨਾ ਹਾਂਜੀ। ਹ ਚਲੋ ਵਧੀਆ ਲੱਗਿਆ ਜੀ ਤੁਹਾਡੇ ਨਾਲ ਗੱਲ ਕਰਕੇ ਬਹੁਤ।
ਹਾਂਜੀ-ਹਾਂਜੀ ਮੈਂ ਮੈਨੂੰ ਵੀ ਬਹੁਤ ਵਧੀਆ ਲੱਗਿਆ ਜੀ ਤੁਹਾਡੇ ਨਾਲ ਗੱਲ ਕਰਕੇ ਹਾਂਜੀ। ਹਾਂਜੀ ਓਕੇ ਜੀ ਚ ਹ
ਠੀਕ ਹੈ ਜੀ। ਠੀਕ ਹੈ ਜੀ, ਚੰਗਾ ਜੀ, ਓਕੇ-ਓਕੇ ਠੀਕ ਹੈ। ਓਕੇ।